ਸੱਸਰੀ ਕਾਲ ਜੀ। ਹੋਰ ਸੁਣਾਓਠੀਕ ਹੋ? ਹਾਂਜੀ ਵਧੀਆ-ਵਧੀਆ
ਤੁਸੀਂ ਸੁਣਾਓ ਠੀਕ ਹੋ।
ਠੀਕ ਈ ਆ ਹੈਲੋ ਹੈਲੋ
ਹਾਂਜੀ-ਹਾਂਜੀ ਹੋਰ ਸੁਣਾਓ ਠੀਕ ਹੋ।
ਹਾਂਜੀ ਵਧੀਆ-ਵਧੀਆ ਹੋਰ ਕੀ ਕਰ ਰਹੇ ਸੀ।
ਬਸ ਵਿਹਲੇ ਸੀ। ਮੈਂ ਕਿਹਾ ਚਲੋ ਕਾਲ ਕਰ ਲਈਏ ਤੁਹਾਨੂੰ।
ਅੱਛਾ ਜੀ।
ਹਾਂਜੀ ਅਸੀਂ ਅੱਜ ਛੋਲੇ ਦੀ ਦਾਲ ਦੀ ਖਿਚੜੀ ਬਣਾਈ ਸੀ। ਹਾਂਜੀ-ਹਾਂਜੀ
ਅੱਛਾ ਜੀ ਹੋਰ ਬੱਚੇ-ਬੁੱਚੇ ਸੋ ਗਏ।
ਹਾਂਜੀ ਬੱਸ ਸੋਣ ਦੀ ਤਿਆਰੀ ਕਰ ਰਹੇ ਨੇਂ ਬੱਚੇ। ਮੈਂ ਕਹਿ ਰਹੀ ਸੀ ਅੱਜ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਟੋਪਿਕ ਤੇ ਮਹਿੰਗਾਈ ਤੇ
ਅੱਛਾ ਜੀ।
ਹਾਂਜੀ-ਹਾਂਜੀ ਮਹਿੰਗਾਈ ਦੇ ਉੱਤੇ ਗੱਲ ਕਰਨੀ ਸੀ। ਹੁਣ ਤੁਸੀਂ ਦੇਖੋ ਚੀ ਚੀਜ਼ਾਂ ਕਿਹੜੀਆਂ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਨੇ ਜੋ ਸਾਨੂੰ ਪਹਿਲੇ ਘੱਟ ਪੈਸੇ ਚ ਚੀਜ਼ ਮਿਲਦੀ ਸੀ ਅੱਜ ਸਾਨੂੰ ਦੁੱਗਣੇ ਰੇਟਾਂ ਤੇ ਮਿਲ ਰਹੀ ਐ
ਬਿਲਕੁਲ-ਬਿਲਕੁਲ
ਹਨਾਂ ਬੱਚਿਆਂ ਦੇ ਸਕੂਲਾਂ ਦੀਆਂ ਫੀਸਾਂ ਦੇਖਲੋ ਆਪ ਕਿੰਨੀਆਂ ਵੱਧ ਗਈਆਂ ਨੇ ਕਿਸੇ ਟਾਈਮ ਤੇ ਅਸੀਂ ਪੜ੍ਹਦੇ ਸੀ ਸਕੂਲਾਂ ਚ ਸਾਡੀ ਦੋ ਰੁਪਏ ਫੀਸ ਹੁੰਦੀ ਸੀ। ਹੁਣ ਦੇਖਲੋ ਆਪ ਕਿੰਨੇ ਰੁਪਏ ਹੋ ਗਈ ਅੱਜ-ਕੱਲ੍ਹ ਤੇ ਪੰਜ ਸੌ, ਸੱਤ ਸੌ, ਹਜ਼ਾਰ ਇਸ ਤੋਂ ਉੱਪਰ ਦੀ ਗੱਲ ਕਰੋ ਥੱਲੇ ਦੀ ਤਾਂ ਕਰੋ ਹੀ ਨਹੀਂ ਬੱਚਿਆਂ ਦੇ ਫੀਸਾਂ ਦੀਆਂ
ਜੀ
ਹੋਰ ਹੁਣ ਤੇ ਤੁਹਾਨੂੰ ਪਤਾ ਅਲੱਗ- ਅਲੱਗ ਸੁਵਿਧਾਵਾਂ ਬੱਚਿਆਂ ਨੂੰ ਬੈਗ ਲੈ ਕੇ ਦੋ ਜੀ ਟਿਫਿਨ ਫਰੂਟਸ ਦਾ ਅਲੱਗ ਦਿਓ, ਅ ਲੰਚ ਬੋਕਸ ਅਲੱਗ ਦਿਓ ਪਾਣੀ ਦੀ ਬੋਟਲ ਅੱਛੀ ਹੋਣੀ ਚਾਈਦੀ ਏ। ਬੈਗ ਸੋਹਣਾ ਹੋਣਾ ਚਾਈਦਾ। ਯੂਨੀਫੋਮ ਦੋ- ਦੋ, ਤਰੇ- ਤਰੇ ਯੂਨੀਫੋਮਾਂ ਹੋ ਗਈਆਂ ਨੇ ਸੋਮ, ਮੰਗਲਵਾਰ ਇੱਕ ਬੁਧ, ਬ੍ਰਹਸਪਤਵਾਰ ਇੱਕ ਸ਼ੁਕਰ, ਸ਼ਨੀ ਇੱਕ
ਬੀਜੀ।
ਬਹੁਤ ਜ਼ਿਆਦਾ ਮਤਲਬ ਫਰਕ ਪੈ ਗਿਆ ਕਿਸੇ ਟਾਈਮ ਸਾਡੇ ਟਾਈਮ ਤੇ ਹੁੰਦੇ ਸੀ ਪਹਿਲੇ ਟਾਈਮਾਂ ਤੇ ਕਦੀ ਇੱਕੋ ਹੀ ਡਰੈਸ ਨਾਲ ਪੂਰਾ ਹਫ਼ਤਾ ਇੱਕੋ ਹੀ ਡਰੈਸ ਪਾ ਕੇ ਮਤਲਬ ਕਿ ਪੂਰਾ ਸਾਲ ਹੀ ਮੰਨ ਲਓ ਇੱਕੋ ਈ ਯੂਨੀਫੋਮ ਪਾ ਕੇ ਜਾਂਦੇ ਸੀ ਅਦੀ ਕਦੀ-ਕਦੀ ਅਸੀਂ ਯੂਨੀਫੋਮ ਸਾਡੀ ਬਦਲੀ ਨਈ ਜਾਂਦੀ ਸੀ। ਦੋ ਗੱਤਾਂ ਕਰਕੇ ਜਾਣੀਆਂ ਨੇ ਬੈਗ ਕੋਈ ਜ਼ਰੂਰੀ ਨਈ ਸੀ ਬੈਗ ਕੀ ਅਸੀਂ ਕਿਸੇ ਵੇਲੇ ਥੈਲੇ ਈ ਚੱਲਦੇ ਸੀ ਪਹਿਲੇ ਲੋਕੀ ਥੈਲੇ ਚ ਲੈ ਕੇ ਜਾਂਦੇ ਸੀ ਸਕੂਲੇ ਅੱਜ-ਕੱਲ ਤੇ ਆਪ ਨੂੰ ਪਤਾ ਐ, ਬੈਗ ਵੀ ਚਾਈਦਾ ਬੱਚੇ ਨੂੰ ਪ੍ਰੋਪ ਪਰ ਇਸੇ ਡਰੈਸ ਨਾਲ ਇਹ ਕਲਰ ਦੇ ਵਾਈਟ ਕਲਰ ਦੇ ਸ਼ੂਜ ਪ ਐਸ ਡਰੈੱਸ ਨਾਲ ਬਲੈਕ ਕਲਰ ਦੇ ਸ਼ੂਜ਼
ਪਹਿਲੇ ਦੇਖੋ ਨਾ ਪਹਿਲਾਂ ਬਹੁਤ ਚੀਜ਼ਾਂ ਹੋ ਜਾਂਦੀਆਂ ਸੀ ਜਿਵੇਂ ਕਿ ਬੈਗ ਦੀ ਲੋੜ ਨਈ ਸੀ ਪੈਂਦੀ।
ਹਾਂਜੀ।
ਹੁਣ ਬੈਗ ਜ਼ਰੂਰੀ ਹੋ ਗਿਆ ਐ।
ਹਾਂਜੀ। ਪਹਿਲੇ ਆਪ ਨੂੰ ਪਤਾ ਸੀ ਬੋਤਲ ਅਸੀਂ ਲੋਕ ਕੰਚ ਦੀ ਬੋਤਲ ਪਹਿਲੇ ਘਰਾਂ ਚ ਆਂਦੀਆਂ ਸਨ। ਕੰਚ ਦੀ ਬੋਤਲ ਹੁੰਦੀ ਸੀ ਇੱਕ ਓਪ-ਓਪ ਉਹ ਦੇ ਦਿੱਤੀ ਜਾਂਦੀ ਸੀ ਸਾਨੂੰ ਵੀ ਚਲੋ ਬਾਈ ਕੰਚ ਦੀ ਬੋਤਲ ਵਿੱਚ ਪਾਣੀ ਲੈ ਜਾਓ। ਕਦੀ ਇਹ ਚੀਜ਼ਾਂ ਜੋ ਅੱਜ-ਕੱਲ੍ਹ ਅਸੀਂ ਬੱਚਿਆਂ ਨੂੰ ਲੈ ਕੇ ਦੇ ਰਹੇ ਹਾਂ ਕਦੀ ਅਸੀਂ ਸਪਨਿਆ ਵਿਚ ਵੀ ਨਈ ਸੋਚਿਆ। ਕਿ ਕਦੀ ਐਸਾ ਵੀ ਟਾਈਮ ਹੋਏ ਗਾ, ਮਹਿੰਗਾਈ ਦਾ ਦੌਰ ਆਏਗਾ ਕਿ ਕਦੇ ਅਸੀਂ ਵੀ ਇਹੋ ਜਿਹੀਆਂ ਮਤਲਬ ਉਹ ਲਾਗੇ। ਬੋਤਲਾ ਬੋਤਲਾਂ ਲਾਗੇ ਨਾ ਕਦੀ ਸੋਚਿਆ ਨੀ ਸੀ ਕਿ ਇਤਨੀ ਮਹਿੰਗਾਈਆਂ ਹੋ ਜਾਣਗੀਆਂ।
ਹਾਂਜੀ।
ਹਾਂ ਦੇਖੋ ਹਰ ਚੀਜ਼ ਚ ਕਿਸੇ ਟਾਈਮ ਤੇ ਸੌ ਰੁਪਏ 'ਚ ਪੰਜ ਕਿੱਲੋ ਕਿ ਦਸ ਕਿੱਲੋ ਆਟਾ ਆ ਜਾਂਦਾ ਸੀਗਾ। ਹਨਾ ਅੱਜ ਉਹੀ ਹੈ ਕਿ ਆਟਾ ਅੱਜ ਤੈਂਤੀ ਰੁਪਏ ਕਿੱਲੋ ਚ ਹੋ ਗਿਆ ਐ। ਤੁਸੀਂ ਮੰਨੋ ਇਹ ਸੋ ਦੇ ਨੋਟ ਚੋਂ ਮੁਸ਼ਕ ਕਿੰਨਾ ਉਤਰਿਆ ਕਿੱਲੋ ਢਾਈ ਕਿੱਲੋ ਆਟਾ ਆਦਾ ਮੁਸ਼ਕਿਲ ਨਾਲ ਹਨਾ ਔਰ ਕਿਸੇ ਟਾਈਮ ਤੇ ਮੈਂ, ਕਿਸੇ ਟਾਈਮ ਤੇ ਮੈਂ ਖੁਦ ਸੌ ਰੁਪਏ ਦਾ ਪੰਜ ਕਿਲੋ ਕੇ ਪਤਾ ਨੀ ਸੱਤ ਕਿਲੋ ਆਟਾ ਲੈ ਕੇ ਆਦੀ ਹੁੰਦੀ ਸੀ।
ਬਿਲਕੁਲ ਬਿਲਕੁਲ, ਨਾ ਨਾ ਸਾਰੇ ਗੰਦੇ ਕੰਮ ਤੇ ਖਾਏ ਕੇਓ
ਹੈਨਾ ਤਾਂ ਵੀ ਅਸੀ ਲੋਕ ਕੈਂਦੇ ਸੀ ਮਹੰਗਾਈ ਹੈਗੀ ਐ। ਔਰ ਅੱਜ ਕੱਲ੍ਹ ਦੇਖ ਲੋ ਇਤਨਾ ਕੁਛ ਮੈਂਗਾ ਹੋਨ ਦੇ ਬਾਵਜੂਦ ਵੀ ਅਸੀ ਕੈਨੇ ਆਂ ਮਹੰਗਾਈ ਕਈ ਲੋਕ ਤੇ ਕੈਂਦੇ ਨੇ ਮੈਂਗਾਈ ਹੈ ਈ ਨਈ। ਅਰ ਸਾਡੇ ਲੋਕਾਂ ਵਾਸਤੇ ਤੇ ਬੋਤ ਕਿਸੇ ਟੈਮ ਦੋਧ ਵੀ ਪੱਚੀ ਰੁਪੇ ਕਿੱਲੋ ਹੁੰਦਾ ਸੀ ਅਜ ਤੇ ਸੱਤਰ ਅੱਸੀ ਸ ਸੱਤਰ ਅੱਸੀ ਸੌ ਸੱਤਰ ਅੱਸੀ ਸੌ ਤੋਂ ਘੱਟ ਦਾ ਦੁੱਧ ਈ ਨੀ ਹੈ।
ਹਰ ਚੀਜ਼ ਦੇ ਜੋ ਦਾਮ ਨੇ ਅਸਮਾਨ ਛੂ ਰੇਨੇ।
ਬਿਲਕੁਲ ਬਿਲਕੁਲ।
ਹਰ ਚੀਜ਼ ਦੇ।
ਅੱਜ ਤੁਸੀਂ ਬੱਚੇਆਂ ਦੇ ਈ ਕੱਪੜੇ ਲੈਣ ਚਲੇ ਜਾਓ ਬਜਾਰ ਹਜ਼ਾਰ ਤੋਂ ਘੱਟ ਤੇ ਬੱਚੇਆਂ ਦੇ ਕੱਪੜੇ ਈ ਨੀ ਹੱਥ ਰੱਖਣ ਦਿੰਦੇ। ਪੈਲੇ ਲੋਕੀ ਰੇਡੀਮੇਡ ਕਿੱਥੇ ਪੇਨਾਂਦੇ ਸੀ ਬੱਚੇਆਂ ਨੂੰ ਘਰ ਦੇ ਈ ਸੀਤੇ ਹੋਏ ਪੇਨਾਂਦੇ ਹੁੰਦੇ ਸੀ। ਅੱਜ ਕੱਲ ਬੱਚੇ ਈ ਨੀ ਪਾਨਾ ਪਸੰਦ ਕਰਦੇ ਘਰ ਦੇ ਸਿਤੇ ਹੋਏ। ਹੈਨਾ। ਓਈ ਐ ਕਿ ਹਰ ਚੀਜ਼ ਵਿੱਚ ਵੇਖੋ ਤੁਸੀਂ ਮਹੰਗਾਈ ਵੱਧੀ ਜਾ ਰੀ ਐ। ਮਹੰਗਾਈ ਵੱਧੀ ਜਾ ਰੀ ਐ ਹਰ ਚੀਜ਼ ਵਿੱਚ। ਅੱਜ ਪਾਣੀ ਦੀਆਂ ਬੋਤਲਾਂ ਵੇਖ ਲੋ ਬੱਚੇਆਂ ਦੀਆਂ ਵੰਨ ਸਵੰਨੀਆਂ ਬੋਤਲਾਂ ਨੇ ਵਨ ਸਵੰਨੇ ਟਿਫਿਨ ਨੇ, ਏਕ ਤੋਂ ਏਕ ਵੱਧ ਕੇ ਬੈਗ ਆ ਰੇ ਨੇ ਬੱਚੇਆਂ ਦੇ। ਏਕ ਤੋਂ ਏਕ ਵੱਧ ਕੇ ਅੰਬਰੈਲਾ ਆ ਰੇ ਨੇ ਬੱਚੇਆਂ ਦੇ। ਕਲਰਫੁਲ ਐਡੇ ਪੇਆਰੇ -ਪੇਆਰੇ ਆ ਰੇ ਨੇ ਬੋਹਤ ਪੇਆਰੇ- ਪੇਆਰੇ ਆ ਰੇ ਨੇ। ਹਨਾ ਬੱਚੇਆਂ ਦੇ ਬੋਤ ਅੱਛੇ -ਅੱਛੇ ਸਕੂਲ ਸ ਬੈਗ ਆ ਰੇ ਨੇ। ਬੋਤ ਜਮੈਟ੍ਰਿਕ ਦੇਖ ਲੋ ਆਪ ਇਤਨੇ ਅੱਛੇ ਅੱਛੇ ਆ ਰੇ ਨੇ।
ਬਿਲਕੁਲ।
ਓਈ ਐ ਦੇਖੋ, ਮੈਂਗਾਈ ਅਸਮਾਨ ਛੂੰਦੀ ਚਲੀ ਜਾ ਰੀ ਐ।
ਹੂੰ।
ਨਾ ਹੋਰ ਰਾਜ ਦੱਸੋ? ਹੈਲੋ। ਆਪ ਦੱਸੋ ਕਿ ਮੈਂਗਾਈ ਹੋਰ ਆਪ ਦੱਸੋ? ਸੋ ਆਪ ਦੇ ਨਜ਼ਰੀਏ ਚ ਮੈਂਗਾਈ ਦਾ ਕੀ ਓ ਏ?
ਤੇਰੀ ਕੁੜੀ ਏਨੀ ਖਰਾਬ ਹੋ ਗਈ ਏਕਿ ਮਿੱਠੇ ਚੌਲ ਮਿਕਸ ਕਰ ਰੀ ਐ ਸਬਜ਼ੀ ਵਿੱਚ।
ਸਪਸ਼। ਅੱਛਾ ਅੱਛਾ ਆਪ ਦੱਸੋ ਆਪ ਦੀ ਨਜ਼ਰ ਚ ਮੈਂਗਾਈ ਕਿਸ ਹੱਦ ਤੱਕ ਵੱਧ ਚੁੱਕੀ ਐ?
ਪੈਲਾਂ ਲੋਕੀ ਇਤਨਾ ਖ਼ਰਚਾ ਨੀ ਸੀ ਕਰਦੇ। ਠੀਕ ਏ ਨਾ ਸਕੂਲਾਂ ਦੀ ਫੀਸਾਂ ਕਿੰਨੀਆਂ ਮੈਂਗੀਆਂ ਹੋ ਗਈ ਤੁਸੀ ਐ ਵੇਖੋ। ਮੇਰੀ ਬੇਟੀ ਐ ਓ ਕਮ ਸੇ ਕਮ ਸਾਢੇ ਸੋਲਾਂ ਸੌ ਰੁਪੇ ਫੀਸ ਜਾਂਦੀ ਓਦੀ ਮੰਥਲੀ।
ਹੂੰ।
ਤੁਸੀ ਐ ਦੇਖੋ ਮੀਨਾ ਅੱਖਾਂ ਪਲ ਚ ਚਪਕਦੇਆਂ ਮੀਨਾ ਹੋ ਜਾਂਦਾ ਐ।
ਓ ਤੋਨੂੰ ਪਤਾ ਐ ਮੈਡਮਾਂ ਵੀ ਐਹੋ ਜਿਆਂ ਐ ਕਿ ਕਿ ਓਨਾਂ ਨੂੰ ਕੈ ਨੀ ਸਕਦੇ ਕਿ ਮੈਡਮ ਕੱਲ ਲੈ ਲਓ ਅੱਧੀ ਅੱਜ ਲੈ ਲੋ ਬੋਲਦੀ ਏ ਫੀਸ ਵੀ ਇੱਕੋ ਵਾਰੀ ਲੈਨੀ ਐ। ਹੁਣ ਲੰਚ ਬੋਕਸ ਇਤਨੇ ਮੈਂਗੇ ਮੈਂਗੇ ਹੋਗੇ ਐ।
ਤੁਸੀਂ ਤੁਸੀਂ ਬੈਹਸ ਨਈ ਕਰ ਸਕਦੇ, ਏਕ ਡਾਕਟਰ ਨਾਲ ਤੁਸੀਂ ਬੈਹਸ ਨਈ ਕਰ ਸਕਦੇ। ਕਿਉਂਕਿ ਦੇਖੋ ਡਾਕਟਰ ਵੀ ਬੋਹਤ ਅ ਅੱਛੇ ਨੇ ਕਿਉਂਕਿ ਦੇਖੋ ਮਹਿੰਗਾਈ ਟਰੀਟਮੈਂਟ ਮਹਿੰਗੇ ਹੋ ਗਏ ਨੇ ਮਹਿੰਗਾਈ ਦੇ ਹਿਸਾਬ ਨਾਲ ਹਰ ਚੀਜ਼ ਦੀ ਸੁਵਿਧਾ ਹੋ ਗਈ ਐ ਤੇ ਉਹ ਵੀ ਕੀ ਕਰ ਸਕਦੇ ਨੇ ਹਨਾ ਹਰ ਚੀਜ਼ ਮਹਿੰਗੀ ਹੋ ਚੁੱਕੀ ਐ। ਓਈ ਏਹ ਦੇਖੋ ਫੀਸਾਂ ਦੇਖੋ ਤੁਸੀਂ ਬੈਗ ਦੇਖੋ ਬੱਚਿਆਂ ਦੀ ਯੂਨੀਫਾਰਮਾਂ ਦੇਖੋ ਨਿੱ ਨਿੱਕੇ-ਨਿੱਕੇ ਬੱਚਿਆਂ ਦੀ ਯੂਨੀਫਾਰਮਾਂ ਦੇਖੋ। ਕੁਛ ਸਕੂਲ ਵਾਲੇ ਨੇ ਖਰਚੇ ਵਧਾਤੇ ਨੇ ਏਪਰਨ ਲੈ ਕੇ ਆਓ। ਐ ਲੈ ਕੇ ਆਓ, ਐ ਲੈ ਕੇ ਆਓ।
ਆਪਣੀ ਕੁੜੀ ਲਈ ਇੱਕ ਲੰਚ ਬੋਕਸ ਦੇ ਲਿਆਈ ਸੀਗਾ ਮੈਮ ਨੇ ਕਹਦੇ ਥ੍ਰੀ ਇਨ ਵਨ ਲੰਚ ਬੋਕਸ ਲੈ ਕੇ ਆਓ। ਤੇ ਮੈਨੂੰ ਓ ਹੋਲਸੇਲ ਦੀ ਦੁਕਾਨ ਤੋਂ ਪੰਜ ਸੌ ਦਾ ਲੰਚ ਬੋਕਸ ਪਿਆ ਸੀਗਾ।
ਓਹੀ ਤੇ ਮੈਂ ਤੁਹਾਨੂੰ ਕੈ ਰਈ ਆ ਕਿ ਸਭ ਤੋਂ ਜਾਦਾ ਸਾਡੀ ਜੋ ਖ਼ਰਚ ਹੁੰਦਾ ਏ ਸਕੂਲਾਂ ਦੇ ਅ ਵਿੱਚ ਈ ਖਰਚ ਹੁੰਦਾ ਏ। ਕਿਉਂਕਿ ਦੇਖੋ ਬੱਚੇ ਛੋਟਾ ਹੁੰਦਾ ਐ ਬੱਚੇ ਨੂੰ ਹਰ ਸੁਵਿਧਾ ਦੇਣੀ ਪੈਂਦੀ ਐ। ਔਰ ਕਿਉਂਕਿ ਅਸੀਂ ਵੀ ਇਸ ਕਰਕੇ ਕਰਨੇ ਕਿਉਂਕਿ ਦੇਖੋ ਬ ਚਾ ਜਦੋਂ ਛੋਟੇ ਹੁੰਦੇ ਆ ਨੀਂਬ ਉਹਦੀ ਪੱਕੀ ਹੋ ਜਾਏਗੀ ਓ ਓਨੂੰ ਸਾਰੀ ਉਮਰ ਯਾਦ ਰਹੇਗੀ।
ਬਿਲਕੁਲ।
ਏਸ ਕਰਕੇ ਸਾਨੂੰ ਕਰਨਾ ਪੈਂਦਾ ਬੱਚਿਆਂ ਨਾਲ ਕਿ ਬੱਚਿਆਂ ਨੂੰ ਥੋੜ੍ਹਾ ਏਸ ਕਰਕੇ ਸਾਨੂੰ ਬੱਚਿਆਂ ਨੂੰ ਥੋੜ੍ਹਾ ਮਹਿੰਗਾ ਵੀ ਕਰਾਣਾ ਪੜ੍ਹਾਈ ਵੀ ਕਰਾਣੀ ਪੈਂਦੀ ਆ। ਪਰ ਦੇਖੋ ਜੀ ਕਰਵਾਣੀ ਵੀ ਪੈਣੀ ਏ ਕਰਾਣੀ ਅੱਜ- ਕੱਲ ਦੇ ਜੋ ਚਾਬੀ, ਤੂੰ ਰੱਖੀ ਮੈਂ ਰੱਖੀ। ਬੱਚੇ ਦਾ ਤਾ, ਅੱਜ-ਕੱਲ ਦੇ ਜੋ ਅਹ ਸਮੇ ਦੀ ਡਿਮਾਂਡ ਐਈ ਐ ਕਿ ਪੜ੍ਹਾਈ ਮੈਂਗੀ ਹੁੰਦੀ ਜਾ ਰਹੀ ਐ। ਔਰ ਦੇਖੋ ਪੜ੍ਹਾਈ ਵੀ ਮਹਿੰਗੀ ਕੀ ਹੋ ਰਹੀ ਏ। ਕਿ ਓਸੇ ਤਰ੍ਹਾਂ ਸੁਵਿਧਾਵਾਂ ਵੀ ਬੱਚਿਆਂ ਨੂੰ ਦਿੱਤੀ ਜਾ ਰਹੀਆਂ ਨੇ ਐਲ ਸੀ ਡੀ ਨਾਲ ਪੜਾਏ ਜਾ ਰਹੇ ਨੇ, ਪੈਲੇ ਲੋਕੀ ਗਰਮੀ 'ਚ ਬੈਠੇ ਰੈਂਦੇ ਸੀ ਬੱਚੇ ਅੱਜ-ਕੱਲ ਦੇਖੋ ਪੰਖੀਆਂ ਚ ਬੱਚੇ ਇਨਵੇਟਰ ਲੱਗੇ ਹੋਏ ਨੇ ਓਨਾਂ ਦੇ ਵਿੱਚ ਬੱਚੇ ਕਲਾਸਾਂ ਚ ਬੈਠੇ ਹੋਏ ਨੇ। ਹੈਨਾ ਪੈਲੇ ਪਾਨੀ ਦੀ ਪ੍ਰੋਪਰ ਸੁਵਿਧਾ ਬੋਹਤ ਕੱਟ ਹੁੰਦੀ ਸਕੂਲਾਂ ਚ ਹੁੰਣ ਤੇ ਪਾਨੀ ਪੋਪਰ ਸੁਵਿਧਾ ਬੱਚਿਆਂ ਨੂੰ ਸਕੂਲਾਂ 'ਚ' ਮਿਲ ਰੀ ਏ। ਤੇ ਕਿਧਰੇ ਨਾ ਕਿਧਰੇ ਅਗਰ ਓ ਮੈਂਗੇ ਵੀ ਨੇ ਤੇ ਓ ਸੁਵਿਧਾਵਾਂ ਵੀ ਓਸੇ ਅਨੁਸਾਰ ਦੇ ਰਹੇ ਨੇ ਬੱਚਿਆਂ ਨੂੰ ਹਨਾ ਕਿਉਂਕਿ ਦੇਖੋ ਪਾਨੀ ਦੀ ਸੁਵਿਧਾ ਮਿਲ ਰੀ ਐ ਬੱਚਿਆਂ ਨੂੰ ਬੱਤੀ ਦੀ ਮਿਲ ਰੀ ਐ। ਐਲ ਸੀਲ ਪੜ੍ਹਾਇਆ ਜਾ ਰਿਆ ਬੱਚਿਆਂ ਨੂੰ ਔਰ ਲਾਈਟ ਚਲੀ ਜਾਂਦੀ ਏ ਤੇ ਇਨਵੇਟਰ ਦੀ ਸੁਵਿਧਾ ਐ ਬੱਚਿਆਂ ਦੇ ਛੋਟੇ ਬੱਚਿਆਂ ਦੇ ਰੂਮ ਮੇਚਾ ਦੇ ਵਿੱਚ
ਆ ਈ ਵੇਖੋ ਅੱਜ-ਕੱਲ ਪੜਾਈਆ ਏਨੀਆਂ ਮੈਂਗੀਆਂ ਹੋ ਚੁੱਕੀਆਂ ਨੇ ਹਨਾ ਟਿਊਸ਼ਨ ਦੀ ਫੀਸਾਂ ਏਨੀਆਂ-ਏਨੀਆਂ ਮੈਂਗੀਆਂ ਹਜ਼ਾਰ ਟਿਊਸ਼ਨ ਦੀ ਫੀਸ ਐ ਤੇ ਮੇਰੇ ਚਲੋ ਕੁੜੀ ਛੋਟੀ ਤੇ ਹਜ਼ਾਰ ਰੁਪਏ ਜਾਂਦੀ ਐ ਅੱਗੇ ਜਿਵੇਂ ਵੱਡੀ ਹੋਗੀ ਪਰ ਸਬਜੈਕਟ ਟ ਹਜ਼ਾਰ ਰੁਪਏ ਫੀਸ ਹੈਗੀ ਐ।
ਓਹੀ ਨਾ
ਜਿਥੇ ਮਰਜ਼ੀ ਸੋਚ ਲੋ ਪੜ੍ਹਾਈ ਜਿਨੀਆਂ ਮਰਜ਼ੀਆਂ ਕਰਾ ਲੋ ਬੋਹਤ ਮੈੰਗੀ ਫੀਸ ਹੈਗੀ ਆ ਕੋਰਸ ਹੈ ਗੇ ਐ ਕੈੰਦੇ ਆ ਕਿ ਅੱਜ-ਕੱਲ ਜੋ ਵੀ ਹੈਗਾ ਪੈਹਾ ਜੋੜ ਕੇ ਚੱਲਣਾ ਚਾਇਦਾ ਐ ਆਪਣੇ ਕੋਲ ਅੱਜ-ਕੱਲ ਅਗਰ ਵਿਆਹ ਵੀ ਕਰ ਰੇ ਓ ਨਾ ਕੁੜੀ ਮੁੰਡੇ ਦਾ ਤੇ ਲੋਕੀ ਐ ਪੁੱਛਦੇ ਆ ਕਿ ਮੈਂ ਦੱਸੋ ਮੁੰਡਾ ਕਿੰਨਾ ਪੜ੍ਹਿਆ ਤੇ ਕੁੜੀ ਕਿੰਨੀ ਪੜ੍ਹੀ ਐ।
ਬਿਲਕੁਲ ਜੀ ਬਿਲਕੁਲ ਔਰ ਆਣ ਵਾਲੇ ਟਾਈਮ ਇਚ ਦੇਖਣਾ ਮਾਂ-ਪਿਓ ਦੇ ਟੈਸਟ ਕਈ ਸਕੂਲਾਂ ਚ ਤੇ ਮਾਂ-ਪਿਓ ਦੇ ਵੀ ਇੰਟਰਵਿਊਜ਼ ਲਏ ਜਾਂਦੇ ਨੇ ਬੱਚਿਆਂ ਨੂੰ ਐਡਮਿਸ਼ਨ ਦੇਣ ਲੱਗਿਆ।
ਕਿਉਂਕਿ ਬੱਚੇ ਓ ਕੈੰਦੇ ਨੇ ਵੀ ਅਗਰ ਮਾਂ-ਬਾਪ ਪੜ੍ਹੇ-ਲਿਖੇ ਹੋਣਗੇ ਤਾਂਈ ਤਾ ਸਾਡੇ ਮੈੰਗੇ ਸਕੂਲ ਦੇ ਵਿੱਚ ਬੱਚੇ ਪੜ੍ਹਨਗੇ ਔਰ ਬੱਚੇ ਪੜ੍ਹਨਗੇ ਅੱਛੇ ਨੰਬਰਾਂ ਨਾਲ ਪਾਸ ਹੋਣਗੇ ਤੇ ਕਿਤੇ ਨਾ ਕਿਤੇ ਸਕੂਲ ਦੀ ਰੈਪੋਟੇਸ਼ਨ ਅੱਛੀ ਹੋ ਜਾਂਦੀ ਐ ਹੈਨਾ। ਤੇ ਇਸੇ ਕਰਕੇ ਐ ਚਲੋ ਠੀਕ ਏ ਬੋਤ ਅੱਛਾ ਲੱਗਿਆ ਮੈਨੂੰ ਤੁਆਡੇ ਨਾਲ ਗੱਲ ਕਰਕੇ। ਨੈਕਸਟ ਟਾਈਮ ਮੈਂ ਫਿਰ ਕੋਲ ਕਰਾਂਗੀ ਤੁਆਨੂੰ ਠੀਕ ਏ ਓਕੇ ਜੀ ਸਾਸਰੀ ਕਾਲ।
ਓ ਤੇ ਹੈ ਈ ਏ।